ਹੈਲੋ,
ਹੈਲੋ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੀ ਹਾਲ
ਬਸ ਜੀ ਵਧੀਆ, ਤੁਸੀਂ ਦੱਸੋ ਠੀਕ ਹੋ?
ਹਾਂਜੀ-ਹਾਂਜੀ ਠੀਕ, ਹੋਰ ਕੀ ਕਰਦੇ ਬਏਓ?
ਬਸ ਕੁੱਛ ਨੀ, ਬੈਠਦੇ ਸੀ ਰਾਤੀ ਦੀਆਂ ਤਿਆਰੀ ਰੋਟੀ ਦੀ
ਅੱਛਾ-ਅੱਛਾ ਕੀ ਬਣਾਇਆ ਅੱਜ ਤੁਸੀਂ?
ਅਸੀਂ ਅੱਜ ਨਾ ਰਜਮਾਂ ਚਾਵਲ ਬਣਾਨ ਲੱਗੇ ਹਾਂ।
ਅੱਛਾ, ਤੁਸੀਂ ਚਿੱਤਰਾ ਰਾਜਮਾਂ ਬਣਾਉਂਦੇ ਹੋ ਯਾ ਪਹਾੜੀ ਜੰਮੂ ਦੇ? ਫੇਮਸ ਰਾਜਮਾਂ
ਭੱਦਰਰਵਾਈ ਰਜਮਾ ਬਣਾਂਦੇ ਹਾਂ, ਇੱਥੇ ਤੇ ਭੱਦਰਵਾਈ ਰਾਜਮਾਂ ਬਹੁਤ ਵਧੀਆ ਬਣਦੇ ਆ ਤੇਸਟੀ ਰਾਜਮਾਂ, ਛੋਟੇ ਹੁੰਦੇ ਆ ਮਗਰ ਖਾਣ ਚ ਉਹ ਦਾ ਟੇਸਟ ਬਹੁਤ ਵਧੀਆ ਹੁੰਦਾ।
ਅੱਛਾ-ਅੱਛਾ ਤੇ ਹੋਰ ਗਰਮੀ ਦਾ ਕੀ ਹੈ ਇੱਥੇ?
ਗਰਮੀ ਬਹੁਤ ਜ਼ਿਆਦਾ ਹੈ ਜੀ ਇੱਥੇ। ਬਹੁਤ ਬੁਰੀ ਹਾਲਤ, ਬਾਹਰ ਜਾਣਾ ਬੜਾ ਮੁਸ਼ਕਿਲ ਹੋਇਆ ਦਾ। ਬਾਰਿਸ਼ ਅਹ ਨੀ ਬਾਰਿਸ਼ ਤੇ ਨੀ ਆਈ, ਮੌਸਮ ਬਣਿਆ ਦਾ ਪਰਸੋਂ ਆਈ ਸੀ, ਮਗਰ ਅੱਜ ਨੀ ਹੈਗੀ ਮੌਸਮ ਬਣਿਆ। ਲਗਦਾ ਹੈ ਦੇਖੋ, ਕਦੋਂ ਆਏਗੀ? ਹਾਂ।
ਹਮ ਉਹੀ ਮੈਂ ਸੋਚਦੀ ਸੀ ਕਿ ਪਰ ਪੁਰਾਣੇ ਟਾਈਮ ਚ ਕਿਸ ਕਿਸ ਤਰ੍ਹਾਂ ਲੋਕੀ ਰਹਿ ਲੈਂਦੇ ਸੀ ਪੱਖੇ ਤੋਂ ਬਿਨਾਂ ਐਸੀ ਤੋਂ ਬਿਨਾਂ, ਅੱਜ ਕੱਲ ਤੇ ਗਰਮੀ ਇੰਨੀ ਕਿ ਬੰਦਾ ਰਹਿ ਹੀ ਨਹੀਂ ਸਕਦਾ।
ਹਾਂਜੀ, ਉਹ ਟਾਈਮ ਜ਼ਿਆਦਾ ਵਧੀਆ ਹੀ ਲੋਕ ਕਿ ਮਿਲ ਕੇ ਬਹਿੰਦੇ ਹੀ, ਛੱਤਾਂ ਉੱਪਰ ਰਹਿੰਦੇ ਹੀ। ਬੈਨਾ ਇੱਕ ਦੂਸਰੇ ਨਾਲ ਗੱਲ ਕਰਨੀ, ਗੱਲਬਾਤ ਕਰਨੀ, ਕੁਦਰਤੀ ਵਾਦਾ ਤੇ ਦੂਸਰੀਆਂ ਹਵਾ ਦਾ ਬੜਾ ਫ਼ਰਕ ਏ, ਨੈਚੁਰਲ ਹਵਾ ਬੜੀ ਸਹੀ ਸੀ ਪਹਿਲੇ ਟਾਈਮ ਚ ਨਾ ਇਨਵੇਟਰ ਹੁੰਦੇ ਹੀ ਨਾ ਕੁਛ ਹੁੰਦਾ ਹੀ। ਤੇ ਬੰਦਾ ਚੰਗਾ ਟਾਈਮ ਪਾਸ ਕਰਦਾ ਹੀ।
ਹਾਂਜੀ।
ਅੱਜ ਦੇ ਟਾਈਮ ਚ ਦੇਖੋ ਨਾ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਏ, ਨਾ ਕਿਸੇ ਘਰ ਕੋਈ ਜਾ ਕੇ ਰਾਜੀ ਏ, ਆਪਣੇ ਅੰਦਰ ਏ ਸੀ ਲਾਏ ਤੇ ਮਜ਼ੇ ਨਾਲ ਬਹਿ ਜਾਓ।
ਹਾਂਜੀ-ਹਾਂਜੀ ਪੁਰਾਣੇ ਜਮਾਨੇ ਦੀ ਬਹੁਤ ਅੱਛੀ ਕੁਆਲਿਟੀ ਇਹ ਕਰੇਗੀ ਇਨਸਾਨ ਇਕਜੁੱਟ ਹੋ ਕੇ ਗੱਲ ਕਰਦਾ ਸੀ। ਦੂਜੇ ਨਾਲ ਹਾਂਜੀ-ਹਾਂਜੀ
ਅੱਜ ਦੇ ਟਾਈਮ ਹੀ ਨਹੀਂ ਹੈ ਕਿਸੇ ਕੋਲ ਗੱਲ ਕਰਨ ਦਾ ਅੱਜ ਕੱਲ ਸਭ ਬਿਜ਼ੀ ਨੇ ਆਪਣੀ ਆਪਣੀ ਲਾਈਫ ਚ। ਬਸ ਜੀ ਵਧੀਆ, ਠੀਕ ਠਾਕ ਸਭ। ਜਦੋਂ ਅਸੀਂ ਹੀ ਨਾ, ਆਪਣੇ ਪੇਕੇ ਪੈਕੇ ਜਾਣਾ ਅਸੀਂ, ਉੱਥੇ ਉਦੋਂ ਇਨਾ ਏ ਸੀ ਤੇ ਹੁੰਦੇ ਨੀ ਸੀ, ਛੱਤ ਉੱਪਰ ਅਹ ਬਿਸਤਰੇ ਕਰਨੇ। ਖੁੱਲ੍ਹਾ ਬਿਸਤਰਾ, ਗੋਲ ਬਿਸਤਰਾ ਛੱਤ ਤੇ ਕਰਨਾ। ਤੇ ਫਰਾਟਾ ਪੱਖਾ, ਫਰਾਟਾ ਪੱਖਾ ਲਾ ਲੈਣਾ ਛੱਤ ਉੱਤੇ। ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕੋ ਲਾਈਨ ਚ ਲੰਮੇ ਪੈ ਜਾਣਾ। ਤੇ ਗੱਲਾਂ ਬਾਤਾਂ ਮਾਰਨੀਆਂ ਉੱਪਰ ਤਾਰੇ ਦੇਖਣੇ ਤਾਰੇ ਜੁੱਗਨੂੰ ਚੱਲਦੇ ਹੀ, ਆਖਦੇ ਇਹ ਚਾਰ ਤ ਹੁੰਦੇ ਸੀ ਤਾਰੇ, ਸ ਏਹ ਸੱਤ ਤਾਰੇ ਹੁੰਦੇ, ਸਤ ਰਿਸ਼ੀ ਜਿਹਨੂੰ ਕਹਿੰਦੇ ਆ। ਉਹ ਅਸੀਂ ਫਿਰ ਦੇਖਣਾ ਚਾਰ ਮੰਜੀਆਂ ਬਣੀ ਦੀਆਂ ਹੁੰਦੀਆਂ ਸੀ, ਨਾਲ ਤਿੰਨ ਤਾਰੇ ਹੋਰ ਹੁੰਦੇ ਹੀ। ਫੇਰ ਉਹ ਕਹਾਣੀਆਂ ਪਾਣੀਆਂ। ਭਾਈ ਇਸ ਤਰ੍ਹਾਂ ਨੇ ਅੰਸ਼ੀ ਹੁੰਦੇ ਹੀ, ਫਿਰ ਤਾਰੇ ਬਣ ਗਏ। ਫੇਰ ਕੋਈ ਤਾਰਾ ਟੁੱਟਦਾ ਹੀ, ਉਹਨੂੰ ਦੇਖ ਕੇ ਹਜੇ ਕੋਈ ਮਨੋਕਾਮਨਾ ਕਰੋ, ਵਿਸ਼ ਕਰੋ ਪੂਰੀ ਹੁੰਦੀ ਹੈ। ਬਸ ਓਹੀ ਪੂਰੀ ਰਾਤ ਦਿਨ ਜਿਦੇ ਨਾਲ ਇੱਕ ਤਾਰਾ ਚੱਲਿਆ, ਉਹਦੇ ਨਾਲ ਮਿਲਿਆ, ਦੂਸਰਾ ਤਾਰਾ ਚੱਲਿਆ, ਉੱਥੇ ਮਿਲਿਆ।
ਅੱਜ ਕੱਲ ਦੇ ਟਾਈਮ ਚ ਅੱਜ ਕੱਲ੍ਹ ਦੇ ਟਾਈਮ ਚ ਜੁਗਣੂ ਨੀ ਹੁੰਦੇ ਹਨਾ? ਪਹਿਲੇ ਕਿਉਂ ਹੁੰਦੇ ਸੀ ਹੁਣ ਕਿਉਂ ਨਹੀਂ ਹੈਗੇ।
ਉਦੋਂ ਨਾ ਵਾਤਾਵਰਨ ਬੜਾ ਅੱਛਾ ਸੀ ਹਰਿਆਲੀ ਹੁੰਦੀ ਸੀ ਪੇੜ ਹੁੰਦੇ ਸੀ। ਜਿਹਨਾਂ ਦੀ ਵਜ੍ਹਾ ਨਾਲ ਚਿੜੀਆਂ, ਹੁੰਦੀਆਂ ਹੀ ਕਾਫੀ ਚਿੜੀਆਂ ਹੁੰਦੀਆਂ ਸੀ ਜੁਗ ਨੂੰ ਰਾਤੀ ਟਾਈਮ ਨਿਕਲਣੇ ਚਮ-ਚਮ ਕਰਨੇ
ਹਾਂਜੀ-ਹਾਂਜੀ
ਜੋ ਹੈ ਹੀ ਨੀ, ਪ੍ਰਦੂਸ਼ਿਤ ਸਾਰਾ ਵਾਤਾਵਰਣ ਹੋਗਿਆ ਪੇਟ ਕਟਣ ਛੱਡਿਆ ਨਾ ਉਹ ਹਵਾਵਾਂ ਰਹੀਆਂ ਨਾ ਉਹ ਚੀਜ਼ਾਂ ਰਹੀਆਂ, ਉਹ-ਉਹ ਟਾਈਮ ਕਾਫੀ ਕਾਫੀ ਸਹੀ ਸੀ ਅੱਜ ਕੱਲ ਦੇਖੋ ਪੇੜ ਸਾਰੇ ਕੱਟਦੇ ਆ ਛਾਂ ਕਿਧਰੇ ਲੱਭਦੀ ਨੀ ਪਕਸ਼ੀ ਦੇਖੋ, ਮਰ ਜਾਂਦੇ ਆ ਗਰਮੀ ਨਾਲ,
ਹਾਂਜੀ-ਹਾਂਜੀ
ਪੇੜ ਹੁੰਦੇ ਸੀ ਜੰਗਲ ਹੁੰਦੇ ਹੈ ਅਜ ਕੱਲ ਤਾਂ ਜੰਗਲ ਰਹੇ ਹੀ ਨਹੀਂ। ਤੇ ਜਿਹਦੀ ਵਜ੍ਹਾ ਨਾਲ ਮੌਸਮ, ਖ਼ਰਾਬ ਵਾਤਾਵਰਨ ਖਰਾਬ ਗਰਮੀ ਦਾ ਚੱਕਰ ਉਹ ਫਿਰ ਹਰ ਘਰ ਚ ਦੇਖੋ ਅੱਜ ਟਾਈਮ ਚ ਦੋ ਦੋ ਤਿੰਨ ਨ ਸੀ ਲੱਗੇ ਦੇ ਆ ਇਹੋ ਸਾਰਾ ਹਾਂਜੀ, ਜੀ ਹਾਂਜੀ ਉਹੀ ਸਾਰਾ ਸਿਸਟਮ ਖਰਾਬ, ਸਾਰਾ ਪ੍ਰਦੂਸ਼ਿਤ ਹੋ ਗਏ। ਸਾਰਾ ਕੁਛ ਕੋਈ ਤਾਜ਼ੀ ਹਵਾ ਨੀ ਹੈ ਕੋਈ ਪੇੜ ਹੀ ਨੀ ਐ ਤੇ ਹਵਾ ਕਿੱਥੋਂ ਆਏਗੀ।
ਹਾਂਜੀ,
ਹਾਂ ਹੋਰ ਤੁਸੀਂ ਸੁਣਾਓ ਤੁਸੀਂ?
ਬਸ ਕੁਛ ਨੀ ਅਸੀਂ ਵੀ ਰੋਟੀ ਬਣਾਈਏ, ਥੋੜ੍ਹੀ ਦੇਰ ਤੱਕ ਖਾਂਨੇ ਹਾਂ, ਹਾਂਜੀ ਮੈਂ ਵੀ ਤੁਹਾਨੂੰ ਇਹੋ ਕਹਿਣਾ ਸੀ ਕਿ ਅੱਜ-ਕੱਲ੍ਹ ਦੇਖੋ ਜਿਸ ਤਰ੍ਹਾਂ ਇੱਕ ਐਪ ਅ ਮੰਮਾ ਅਰਥ ਤੇ ਉੱਥੋਂ ਅਗਰ ਤੁਸੀਂ ਕੋਈ ਚੀਜ਼ਾਂ ਮੰਗਵਾਓਗੇ। ਕੋਈ ਲਿਪਸਟਿਕ ਹੋ ਗਈ ਫਾਊਂਡੇਸ਼ਨ ਯਾਂ ਫਿਰ ਕੁਛ ਵੀ ਕਸਮੈਟਿਕ ਕੁਛ ਤੁਸੀਂ ਮੰਗਓਗੇ ਤੇ ਉਹ ਤੁਹਾਡੇ ਨਾਂ ਦਾ ਇੱਕ ਪੇੜ ਲਾ ਦੇਣਗੇ। ਤੇ ਜਿਹਦੇ ਨਾਲ ਤੁਸੀਂ ਆਪਣਾ ਕੋਂਟਰੀਬਿਊਸ਼ਨ ਯੋਗਦਾਨ ਦੇ ਸਕਦੇ ਹੋ। ਤੇ ਤੁਸੀਂ ਕੁਛ ਮੰਗਾਦੇ ਹੋ-
ਹਾਂਜੀ ਹਾਂਜੀ ਹਾਂਜੀ ਹਾਂਜੀ। ਅਸੀਂ ਮੰਗਵਾਇਆ ਸ਼ੈਂਪੂ ਮੰਮਾਰਥ ਨਾ ਮਾਸਕ ਮੰਗਵਾਇਆ ਸੀ। ਹਾਂਜੀ ਮਾਸਕ ਹੇਅਰ ਮਾਸਕ ਮੰਮਾਅਰਥ ਦਾ ਤੇ ਹਾਂ ਉਹ ਕਾਫੀ ਫੀ ਅੱਛਾ ਹੈ ਉਹ ਵੀ, ਹੇਰ ਫਾਲ ਜਿਹਨੂੰ ਹੁੰਦਾ ਹੇਰ ਮਾਸਕ ਲਗਾਓ ਤੇ ਉਹਦੇ ਨਾਲ ਕਾਫੀ ਅੱਛਾ ਫ਼ਰਕ ਪੈਂਦਾ ਐ ਔਰ ਲਿਪਸਟਿਕਾਂ ਆਡਰ ਕੀਤੀਆਂ ਸੀ ਮੰਮਾਅਰਥ ਦੀਆਂ ਉਹ ਵੀ ਕਾਫ਼ੀ ਲੋਂਗ ਲਾਸਟਿੰਗ ਚੱਲਦਾ ਉਹ ਵੀ, ਉਹਦਾ ਸਟੇ ਕਾਫੀ ਅੱਛਾ ਐ ਹਾਂ।
ਉਹੀ ਨਾ ਦੇਖੋ ਅਸੀਂ ਹਾਂਜੀ ਉਹੀ ਨਾ ਅਸੀਂ ਕੁਛ ਮੰਗਵਾਂਗੇ ਚੀਜ਼ਾਂ ਅਸੀਂ ਤੇ ਨਹੀਂ ਇੰਨਾ ਕਰ ਸਕਦੇ ਕਿ ਅਸੀਂ ਇੱਕ ਪੇੜ ਉਗਾਈਏ ਪਰ ਦੇਖੋ ਅਗਰ ਸਾਡਾ ਕਿਤੇ ਨਾ ਕਿਤੇ ਯੋਗਦਾਨ ਤੇ ਪੈਂਦਾ ਵਾ ਨਾ ਕਿ ਅਸੀਂ ਕੋਈ ਚੀਜ਼ ਮੰਗਾਈ ਔਰ ਉਹ ਸਾਡੇ ਨਾਂ ਦਾ ਪ ਪੇੜ ਲਾ ਦਿੰ
ਹੂੰ ਬਹੁਤ ਅੱਛੀ ਗੱਲ ਏ ਮੰਗਾਣੀ ਚਾਹੀਦੀਆਂ ਨੇ।
ਹਾਂਜੀ-ਹਾਂਜੀ।
ਉਸ ਤਰ੍ਹਾਂ ਨੀ ਦੇ ਸਕਦੇ ਇਸ ਤਰ੍ਹਾਂ ਯੋਗਦਾਨ ਕਰੋ ਚੀਜ਼ ਮੰਗਵਾ ਕੇ ਯੋਗਦਾਨ ਹੋ ਜਾਂਦਾ।
ਹਾਂਜੀ।
ਹਾਂਜੀ। ਹੋਰ ਤੁਸੀਂ ਕੀ ਬਣਾਇਆ ਅੱਜ?
ਅੱਜ ਅਸੀਂ ਬਣਾਈ ਏ ਮਾ ਰਾਜਮਾਂ ਦਾਲ ਤੇ ਨਾਲ ਚਾਵਲ। ਹਾਂਜੀ-ਹਾਂਜੀ।
ਅੱਛਾ ਅਸੀਂ ਵੀ ਰਾਜਮਾਂ ਬਣਾਏ ਆ, ਬਸ ਕਰਨਾ ਤੜਕਾ ਲਾਣਾ ਰਾਜਮਾਂ ਨੂੰ- ਚਾਵਲ ਵੀ ਬਣਾਣੇ ਆ- ਚਾਵਲ ਭਿਉਂ ਦਿੱਤੇ ਆ ਥੋੜੇ ਹੋ ਜਾਣਗੇ ਸੋਫਟ ਤੇ ਫੇਰ ਉਹਨੂੰ ਬਣਾਵਾਂਗੇ।
ਤੁਸੀਂ ਕਿਹੜੇ ਚਾਵਲ ਚਾਵਲ ਕਿਹੜੇ ਤੁਸੀਂ ਯੂਜ- ਕਰਦੇਓ ਇਸਤੇਮਾਲ ਕਰਦੇਓ?
ਅਸੀਂ ਬਾਸਮਤੀ ਦੇ ਰਾਜਦਾਨੀ।
ਅੱਛਾ ਅੱਛਾ।
ਦਾਨੀ ਬਾਸਮਤੀ ਆਉਂਦੀ ਹੈ ਬੜੇ ਅੱਛੇ ਚਾਵਲ ਹੁੰਦੇ ਆ, ਪਹਿਲੇ ਅਸੀਂ ਥੋੜੇ ਛੋਟੇ ਹੀ ਖਾ- ਦੇ ਸੀ, ਹੁਣ ਫੇਰ ਥੋੜੇ ਵੱਡ- ਵੱਡੇ ਲੈਲੇ ਆ, ਛੋਟੇ ਬੱਚਿਆਂ ਦੇ ਰਹਿਣਓ ਫਿਰ ਅਸੀਂ ਵੱਡੇ ਲੈਲੇ ਹੁਣ ਉਹ ਵੀ ਕਾਫ ਅੱਛੇ ਆ। ਉਹਦਾ ਟੇਸਟ ਵੀ ਕਾਫ਼ੀ ਅੱਛਾ ਚੋਲਾਂ ਦਾ ਨਾ- ਖਾਣ ਚ ਵੀ ਅੱਛੇ ਆ ਤੇ ਖੁਸ਼ਬੂ ਕੱਚੇ ਚੋਲਾਂ ਚ ਵੀ ਖੁਸ਼ਬੂ ਬੜੀ ਆ ਉਹਦੇ, ਪੁਰਾਣੇ- ਚੋਲ ਹੈ ਨਾ ਉਹ ਜਿਸ ਤਰ੍ਹਾਂ ਤੁਸੀਂ ਛੋਟੇ ਬਣਾਓ- ਤੇ ਉਹ ਬਣ ਕੇ ਜ਼ਿਆਦਾ ਹੋ ਜਾਂਦੇ ਆ।
ਹਾਂਜੀ।
ਉਹ ਨਾਲ ਨਾਲ ਦਹੀਂ ਵਗੈਰਾ ਪਕੌੜੀਆਂ ਪਾ ਲਾਂਗੇ, ਗਰਮੀ ਬੜੀ ਐ- ਜਾਂ ਰਾਇਤਾ ਪਾਾਲਾਂਗੇ ਘੀਏ ਦਾ ਉਹ ਵੀ ਅੱਛਾ ਹੁੰਦਾ।
ਹਾਂਜੀ।
ਹਾਂਜੀ ਹਾਂਜੀ।
ਉਹੀ ਨਾ ਅੱਜ ਕੱਲ ਗਰਮੀ ਬਹੁਤ ਤੇ ਆਪਣੀ ਬੋਡੀ ਨੂੰ ਵੀ ਅਸੀ, ਸਰੀਰ ਨੂੰ ਵੀ ਅਸੀਂ- ਡੀਹਾਈਡਰੇਟ ਤੋਂ ਬਚਾਉਣਾ ਅਸੀਂ ਹਾਈਡਰੇਟ ਰੱਖਣਾ ਆਪਣੇ ਸਰੀਰ ਨੂੰ। ਤੇ ਤੁਸੀਂ ਤੁਹਾਡੇ ਇੱਥੇ ਦੇ ਮੈਂ ਸੁਣਿਆ ਇੱਥੇ ਪਿੱਛੇ- ਤੁਹਾਡੇ ਪਾਰਕ ਵੀ ਹੈਗਾ, ਇੱਥੇ ਤੁਸੀਂ ਜਾਂਦੇ ਹੋ ਮੋਰਨਿੰਗ ਵੋਂਕ ਤੇ?
ਕਦੇ ਕਦੇ ਜਾਈਦਾ ਟਾਈਮ ਹੀ ਨੀ ਹੁੰਦਾ, ਬੜਾ ਬਿਜੀ ਟਾਈਮ ਚੱਲ ਰਿਹਾ।
ਸਵੇਰੇ ਬੱਚਿਆਂ ਨੇ ਜਾਣਾ ਹੁੰਦਾ ਉਹਨਾਂ ਦਾ ਬਣਾਓ ਬ੍ਰੇਕਫਾਸਟ ਬਣਾਓ ਨਾਲ ਪੈਕ ਕਰਕੇ ਦਿਓ ਰੋਟੀ। ਫੇਰ ਦੁਪਹਿਰ ਦਾ ਕੰਮ ਹੋ ਜਾਂਦਾ ਹਾਂਜੀ ਫੇਰ ਮੈਂ ਵੀ ਆਪਣਾ ਕੰਮ ਕਰੀਆਂ ਸਟਿਚਿੰਗ ਦਾ ਫੇਰ ਉਹ ਮੈਨੂੰ ਆਪਣਾ ਕੰਮ ਹੁੰਦਾ ਇਸ ਕਰਕੇ ਟਾਈਮ ਹੀ ਨਹੀਂ ਹੁੰਦਾ ਸ਼ਾਮ ਫੇਰ ਸ਼ਾਮ ਪੈ ਜਾਂਦੀ ਹੈ ਫੇਰ ਸ਼ਾਮ ਦੀ ਰੋਟੀ ਦੀ ਤਿਆਰੀ ਕਰੋ। ਬਸ ਟਾਈਮ ਲੱਗ ਜਾਂਦਾ ਉਹੀ ਬਾਹਰ ਅੰਦਰ ਬਾਹਰ ਚੱਕਰ ਜਿਾ ਲੱਗ ਜਾਏ ਲੱਗ ਜਾਏ ਐਕਸਟਰਾ ਬੋਲੋ ਕਿ ਜਾਓ ਪਾਰਕ ਚ ਸੈਰ ਕਰਨ ਜਾਓ ਤੇ ਉਹ ਨੀ ਜਾਇਆ ਜਾਂਦਾ ਕਹਿੰਦੇ ਆ ਜਾਓ ਮਗਰ ਟਾਈਮ ਹੀ ਨਹੀਂ ਹੁੰਦਾ ਜਾਣ ਦਾ
ਨਹੀਂ ਪਰ ਆਪਣੇ ਆਪਣੇ ਸਰੀਰ ਵਾਸਤੇ ਸਾਨੂੰ ਇਹ ਇਹ ਤੇ ਕਰਨਾ ਪਏਗਾ
ਹਾਂ ਸੋਚਣੇ ਹਾਂ ਜਾਦੇ ਆ ਜਾਂਦੇ ਆਂ ਮਗਰ ਨਹੀਂ ਜਾ ਸਕਦੇ ਟਾਈਮ ਹੀ ਨਹੀਂ ਲੱਗਦਾ ਬਸ ਆਪਣੇ ਵਾਸਤੇ ਟਾਈਮ ਹੀ ਨੀ ਨਿਕਲਦਾ
ਨਹੀਂ ਮੈਂ ਤੇ ਰੋਜ਼ ਪੰਜ ਵਜੇ ਉੱਠ ਕੇ ਸਵੇਰੇ ਜਾਂਦੀ ਹਾਂ
ਅੱਛਾ ਬਹੁਤ ਅੱਛਾ ਕਰਦੇ ਤੁਸੀਂ ਫੇਰ ਬੰਦਾ ਤੁਸੀਂ ਫਿਰ ਕਾਲ ਲਾ ਲਿਆ ਕਰੋ ਨਾ ਮੈਨੂੰ ਜਾਣਾ ਤੇ ਫੇਰ ਅਸੀਂ ਇਕੱਠੇ ਚੱਲ ਪਾਵਾਂਗੇ
ਹਾਂਜੀ ਕੋਈ ਨੀ ਤੁਸੀਂ ਮੈਨੂੰ ਆਪਣਾ ਨੰਬਰ ਭੇਜ ਦੇ ਨਾ ਤੇ ਫੇਰ ਵਟਸਐਪ ਤੇ ਹਾਂ ਫਿਰ ਮੈਂ ਤੁਹਾਨੂੰ ਮੈਸੇਜ ਕਰ ਲਾਂਗੀ ਫਿਰ ਅ ਅਸੀਂ ਦੋਨੋ ਚਲਾਂਗੇ ਕਿਉਂਕਿ ਜਦੋਂ ਅਸੀਂ ਯੋਗਾ ਕਰਨੇ ਆ ਨਾ
ਇਕੱਲੇ ਨਹੀਂ ਇਨਸਾਨ ਜਾ ਸਕਦਾ ਉਹ ਆਲਸ ਆ ਜਾਂਦਾ ਉੱਠਣ ਦਾ
ਹਾਂਜੀ ਜਦੋਂ ਯੋਗਾ ਕਰੇ ਆ ਨਾ ਸਾਡੇ ਆ ਜਿਹੜੇ ਜੁਆਇੰਟਸ ਹੁੰਦੇ ਨੇ ਜਾਂ ਸਾਡੀ ਜਿਹੜੀ ਹੱਡੀਆਂ ਹੁੰਦੀ ਉਹ ਹੋਰ ਮਜ਼ਬੂਤ
ਅੱਛਾ ਅੱਛਾ ਹਾਂ ਉਹ ਤੇ ਗੱਲ ਹੈ ਆਪਣੇ ਵਾਸਤੇ ਟਾਈਮ ਕੱਢਣਾ ਤੇ ਜ਼ਰੂਰੀ ਹੈ ਮਗਰ ਅੱਜ ਦੀ ਇੰਨੀ ਬਾਗ ਦੌੜ ਇੰਨੀ ਏ ਕਿ ਬੜਾ ਬਿਜੀ ਸ਼ਡਿਊਲ ਚੱਲ ਰਿਹਾ ਹੈ ਇਸ ਕਰਕੇ ਨਿਕਲਦਾ ਹੀ ਨੀਂ ਟਾਈਮ ਸੋਚਣੀ ਆ ਕਿ ਚਲੋ ਉੱਠੀਏ ਜਾਈਏ ਕਰੀਏ ਮਗਰ ਨਹੀਂ ਉੱਠਣ ਹੁੰਦਾ ਰਾਤੀ ਵੀ ਗਿਆਰਾਂ ਬਾਰਾਂ ਵੱਜ ਜਾਂਦੇ ਆ ਸੌਦਿਆਂ ਕਦੇ ਲਾਈਟ ਬੰਦ ਹੋ ਜਾਂਦੀ ਲਾਈਟ ਬੜਾ ਤੰਗ ਕਰਦੀ ਲਾਈਟ ਬੰਦ ਹੋ ਜਾਂਦੀ ਹੈ। ਇੱਕ-ਇੱਕ ਦੋ-ਦੋ ਘੰਟੇ ਦਾ ਕੱਟ ਲੱਗਦਾ ਲਾਈਟ ਦਾ, ਉਹ ਫੇਰ ਜਿਨੀਂ ਦੇਰ ਲਾਈਟ ਨਾ ਆਏ ਏਸੀ ਏ ਨਾ ਚੱਲੇ ਆਨ ਨਾ ਏਸੀ ਨਾ ਆਨ ਹੋਏ ਹੁੰਦੇ ਤ ਨੀਂਦਰ ਨੀ ਪੈਂਦੀ ਲਾਈਟ ਦਾ ਵੇਟ ਕਰਦੇ ਕਰਦੇ ਦੋ ਵੱਜ ਜਾਂਦੇ ਆ ਫੇਰ ਸਵੇਰੇ ਉੱਠਣ ਦਾ ਟਾਈਮ ਹੁੰਦਾ ਫੇਰ ਉਹ ਬੰਦਾ ਰਾਤੀ ਦੀ ਨੀਦਰ ਖਰਾਬ ਹੋਈ ਦੀ ਹੁੰਦੀ ਹੈ ਫੇਰ ਬੰਦਾ ਕਿਸ ਤਰ੍ਹਾਂ ਸਵੇਰੇ ਉੱਠ ਕੇ ਤੇ ਵੋਕ ਤੇ ਜਾਓ।
ਹਾਂਜੀ ਨਹੀਂ ਪਰ ਜਾਣਾ ਚਾਹੀਦਾ ਹਾਂਜੀ ਮੈਨੂੰ ਤੇ ਕਾਫ਼ੀ ਸਾਲ ਹੋ ਗਿਆ। ਸਾਲ ਡੇਡ ਸਾਲ
ਅੱਛਾ-ਅੱਛਾ-ਅੱਛਾ ਬਹੁਤ ਅੱਛੀ ਗੱਲ ਹੈ ਜਾਨਾ ਚਾਹੀਦਾ ਵੈਸੇ, ਚਲੋ ਕੋਈ ਨੀ ਦੇਖਾਂਗੇ ਅਗਰ, ਸੋਚਦੇ ਤੇ ਐ ਜਾਵਗੇ ਦੇਖੋ ਟਾਈਮ ਨਿਕਲ ਗਿਆ ਤੇ ਅੱਜ ਮੰਡੇ ਕੱਲ ਤੋਂ ਸ਼ੁਰੂ ਕਰਾਂਗੇ ਕੱਲ ਨੀ ਤੇ ਪਰਸੋਂ ਤੋਂ ਤੇ ਫੇਰ ਦੇਖੋ ਬਣ ਜਾਏਗਾ ਸੀ। ਨਾਲ ਕੋਈ ਹੋਏ ਨਾ ਜਾਣ ਵਾਲਾ ਬੰਦਾ ਤੇ ਚਲੋ ਜੀ ਸਾਥ ਨਾਲ ਚਲੇ ਗਿਆ। ਕੱਲੇ ਜਾਣਾ ਬੜਾ ਔਖਾ ਲੱਗਦਾ।
ਹਾਂਜੀ ਸਾਡੇ ਇੱਥੇ ਨਾ ਯੋਗਾ ਟੀਚਰ ਵੀ ਹੈਗੇ ਨੇ ਉੱਧਰ ਤੇ ਉਹ ਬਹੁਤ ਅੱਛਾ ਯੋਗਾ ਸਿਖਾਉਂਦੇ ਆ ਉਹ ਤੇ ਤੁਸੀਂ ਵੀ ਹਾਂਜੀ ਹਾਂਜੀ, ਤੁਸੀਂ ਵੀ ਚੱਲਣਾ ਤੇ ਫੇਰ ਤੁਹਾਨੂੰ, ਦਿੱਕਤ ਕੋਈ ਵੀ ਅਗਰ ਤੁਹਾਡੀ ਜੋ ਹੀ ਜੁਆਇੰਟਸ 'ਚ ਪ੍ਰੋਬਲਮ ਹੈ। ਤੇ ਫੇਰ ਤੁਹਾਨੂੰ ਅੱਛਾ ਫੀਲ ਹੋਏਗਾ।
ਅੱਛਾ-ਅੱਛਾ ਕੋਈ ਨੀ ਜਾਗੇ ਆਪਣੇ ਟਾਈਮ ਤੇ ਕੱਡ ਕੱਣਾ ਪਏਗਾ ਹੀ ਚਲੋ ਸੋਚ ਰ ਹਾਂ ਜਾਣ ਵਾਸਤੇ ਟਾਈਮ ਥੋੜਾ ਕੱਢਣਾ ਪਏਗਾ। ਟਾਈਮ ਲੱਗਦਾ ਤੇ ਨਹੀਂ ਹੈ ਪਰ ਚਲੋ ਆਪਣੇ ਸ਼ਰੀਰ ਵਾਸਤੇ ਟਾਈਮ ਥੋੜ੍ਹਾ, ਅੱਧਾ ਘੰਟਾ ਇੱਕ ਘੰਟਾ ਕੱਢਣਾ ਪਏ ਤੇ ਕੱਢਣਾ ਕ ਣਾ ਵੀ ਚਾਹੀਦਾ ਅਗਰ ਸਰੀਰ ਹੈ ਵੀ ਠੀਕ। ਜਾਨ ਏ ਤੇ ਜਹਾਨ ਏ।
ਹਾਂਜੀ,
ਕਰਾਂਗੇ ਯੋਗਾ ਤੇ ਹੱਡੀਆਂ ਠੀਕ ਰਹਿਣਗੀਆਂ ਥੋੜਾ ਸਰੀਰ ਵੀ ਅੱਛਾ ਰਹਿੰਦਾ।
ਹਾਂਜੀ ਫੇਰ ਮੈਂ ਤੁਹਾਨੂੰ ਨਾ ਕੱਲ ਹੀ ਹਾਂ ਪਰਸੋਂ ਤੁਸੀਂ ਕੱਲ ਨੀ ਜਾਣਾ ਅਗਰ ਮੈਂ ਤੁਹਾਨੂੰ ਪਰਸੋਂ ਸਵੇਰੇ ਸ਼ਾਮ ਅ ਕੋਾਲ ਲਾਵਾਂਗੀ ਪੰਜ ਵਜੇ,
ਤੁਸੀਂ ਡੇਲੀ ਜਾਂਦੇ ਹੋ?
ਹਾਂਜੀ ਮੈਂ ਰੋਜ਼ ਜਾਂਦੀ ਹਾਂ,
ਅੱਛਾ-ਅੱਛਾ ਬੜੀ ਅੱਛੀ ਗੱਲ ਹੈ ਤੁਸੀਂ ਤਾਂ ਆਪਣਾ ਸਰੀਰ ਦੇ, ਬਹੁਤ ਸਾਂਭ ਸੰਭਾਲ ਕਰਦੇ ਹੋ,
ਸੁੋਸਾਇਟੀ ਦੀ ਸਾਡੀ ਹੋਰ ਵੀ ਹੈਗੀ ਨਾ ਲੇਡੀਜ਼, ਸਾਡੀਆਂ ਤੇ ਉਹ ਸਾਰੇ ਅਸੀਂ ਉਹਨਾਂ ਨਾਲ ਜਾਂਦੇ ਹਾਂ ਹਾਂਜੀ ਸਾਡਾ ਪੂਰੀ ਮੰਡਲੀ ਜਾਂਦੀ ਹੈ।
ਅੱਛਾ-ਅੱਛਾ-ਅੱਛਾ ਬੜੀ ਅੱਛੀ ਗੱਲ ਹੈ ਜਾਣਾ ਚਾਹੀਦਾ ਜਾਣਾ ਚਾਹੀਦਾ। ਆਪਣੇ ਸਰੀਰ ਸ ਟਾਈਮ ਤੇ ਕੱਢਣਾ ਚਾਹੀਦਾ ਚਲੋ ਕੋਈ ਨੀ ਮੈਂ ਵੀ ਮੈਨੂੰ ਵੀ ਕਰ ਲਿਓ ਜੁਆਇਨ ਮੈਂ ਵੀ ਤੁਹਾਨੂੰ ਜੁਆਇਨ ਕਰ ਲਾਂਗੀ। ਰੌਣਕ ਮੇਲਾ ਹੋ ਜਾਂਦਾ ਨਾਲੇ ਆਪਣੀ, ਐਕਸਰਸਾਈਜ ਹੋ ਜਾਂਦੀ ਹੈ ਨਾਲ ਇੱਕ ਦੂਸਰੇ ਨਾਲ ਮੇਲ ਮਿਲਾਪ ਹੋ ਜਾਂਦਾ।
ਹਾਂਜੀ-ਹਾਂਜੀ ਮੈਂ ਤੁਹਾਨੂੰ ਫੇਰ ਕੱਲ ਜਾ ਪਰਸੋਂ ਤੁਹਾਨੂੰ ਮੈਂ ਕਾਲ ਕਰਾਂਗੀ ਤੇ ਤੁਸੀਂ ਆ ਜਾਣਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਹ
ਸਤਿ ਸ੍ਰੀ ਅਕਾਲ ਜੀ,